ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਦੱਸ ਵਧੀਆ, ਆਪ ਸੁਣਾਓ, ਹੋਰ ਕਿਵੇਂ ਹੋ? ਹੋਰ ਕੀ ਕਰ ਰਹੇ ਸੀ
ਹਾਂ
ਹਾਂਜੀ
ਹਾਂਜੀ ਹੁਣ ਵੀ ਠੀਕ ਆ ਰਹੀ ਆ
ਕਿੰਨੀ ਵੱਧਗੀ ਅ ਅੱਜ ਕਲ ਟੈਕਨੋਲੋਜੀ ਯੂਜ ਹੋਣ ਲੱਗ ਗਈ ਹੈ ਹੂੰ ਨਹੀਂ ਦੇਖਣਾ ਜਿਵੇਂ ਮਸ਼ੀਨਾਂ ਵਗੈਰਾ ਹੀ ਲੈ ਲਓ ਪਹਿਲਾਂ ਮਤਲਬ ਅਹ ਪਹਿਲੇ ਬੰਦੇ ਕੰਮ ਕਰਦੇ ਸੀਗੇ ਅੱਜ ਕੱਲ ਲੋਕੀ ਮਸ਼ੀਨਾਂ ਲਾਉਣ ਲੱਗ ਗਏ ਉਹੂੰ ਪਤਾਆ ਕਿ ਜਿਹੜਾ ਬੰਦਾ ਇੱਕ ਮਹੀਨੇ ਚ ਕੰਮ ਕਰੇਗਾ ਉਹ ਮਸ਼ੀਨ ਮਸ਼ੀਨ ਇੱਕ ਦਿਨ ਚ ਕੰਮ ਕਰਦੇਗੀ
ਨਹੀਂ ਸ਼ਿਮਲਾ ਦੇ ਨ ਤੇ ਕਾਫ਼ੀ ਸੂਰਤ ਹੋ ਗਈਆਂ
ਹਾਂਜੀ ਤੇ ਹੋ ਗਈਆਂ ਪਰ ਨੁਕਸਾਨ ਵੀ ਹੈਗਾ ਹੈਗਾ ਹੁਣ ਤੁਸੀਂ ਇਹ ਹੁਣ ਤੁਸੀਂ ਇਹੀ ਦੇਖੋ ਨਾ ਜਿਵੇਂ ਕਿ ਹੁਣ ਪੜ੍ਹੇ ਲਿਖੇ ਗ੍ਰੈਜੂਏਸ਼ਨ ਕੀਤੇ ਕਈ ਬੰਦੇ ਘਰ ਬੈਠੇ ਰਗੇ ਆ ਉਹ ਲੋਕੀ ਮਸ਼ੀਨ ਲੈਣ ਲਾ ਬੰਦੇ ਫ ਤੁਹਾਨੂੰ ਪਤਾ ਘਰ ਹੀ ਬਣਿਆ ਨੌਕਰੀਆਂ ਹੈ ਹੀ ਨੀ ਜੋਬ ਹੀ ਹੈ ੁਣ ਬਿਜਨਸ ਇਨਸਾਨ ਤਾਂ ਹੀ ਕਰੇਗਾ ਤੁਹਨੂੰ ਪਤਾ ਹੋਗਾ ਬਿਜਨਸ ਚੱਲੇਗਾ ਕਿ ਨਹੀਂ ਚੱਲੇਗਾ
ਹਾਂਜੀ ਸਹੀ ਗੱਲ ਹੈ ਸਹੀ ਗੱਲ ਹੈ
ਸਾਰੇ ਹੀ ਅਜ ਦੇੇਖੋ ਬਿਜਨਸ ਕਰ ਰਹੇ ਆ
ਟੰਗਰੀ ਜਾਂਦੇ ਸੀ ਕਿਤੇ ਜਾ ਨਾ ਕਦੇ ਟਾਊ ਟਾਊ ਤੇ ਹੁਣ ਮੈਨੂੰ ਕਿਧਰੇ ਕਿੰਨਾ-ਕਿੰਨਾ ਟਾਈਮ ਲੱਗ ਜਾਦਾ ਸੀ। ਹੁਣ ਅੱਜਕੱਲ੍ਹ ਦੇਖ ਲਓ ਕਿੰਨੇ ਖਦੇ ਨੇ ਬਾਈਕ ਏ ਕਾਂ ਰੇ ਬੰਦਾ ਟ੍ਰੇਨ ਦੇ ਵਿੱਚ ਦੇਖ ਲੋ ਬੰਦਾ ਪੈਂਦਾ। ਸ਼ਾਮੀ ਬੰਦਾ ਬੈਠਾ ਸਵੇਰ ਤੱਕ ਆਪਣਾ ਉੱਥੇ ਸੌ ਕਿਲੋਮੀਟਰ ਹਜ਼ਾਰ-ਹਜ਼ਾਰ ਕਿਲੋਮੀਟਰ ਬੰਦਾ ਟਰੈਵਲ ਕਰ ਲੈਂਦਾ ਪਤਾ ਨੀ ਚਲਦਾ। ਪਹਿਲੇ ਸੌ ਕਿਲੋਮੀਟਰ ਵੀ ਜਾਣਾ ਹੁੰਦਾ ਸੀ ਨਾ ਤੇ ਦੋ-ਤਿੰਨ ਮਹੀਨ ਲੱਗ ਜਾਂਦੇ।
ਬਿਲਕੁਲ-ਬਿਲਕੁਲ
ਤਿੰਨ ਦਿਨ ਦਾ ਰਾਸ਼ਨ, ਫਿਰ ਜਿਹੜੇ ਤੋਂ ਕੌੜਾ ਜਾਂ ਛੋਟਾ ਹੁੰਦਾ ਸੀ ਉਹ ਨਾਲ ਅਲੱਗ ਰਾਸ਼ਨ ਬਣਨਾ ਪੈਂਦਾ ਸੀ।
ਹਾਂਜੀ
ਹਾਂਜੀ ਦੇਖੋ ਕਿੰਨਾ ਹੁਣ ਪਹਿਲਾਂ ਬਸੀ ਜਾਂਦੇ ਸੀ ਤੇ ਹੁਣ ਜਦੋਂ ਕਿੰਨੀ ਗਰਮੀ ਹੋ ਰਹੀ ਏ। ਠੀਕ ਹੈ ਗਰਮੀ ਦੇ ਵਿੱਚ ਮਤਲਬ ਗਰਮੀ ਦੇ ਵਿੱਚ ਜਾਣਾ ਧੁੱਪ ਦੇ ਵਿੱਚ। ਅੱਜਕੱਲ ਉਹ ਬੰਦਾ ਕਮਰੇ ਚ ਜਾਂਦਾ ਫਿਰ ਠੀਕ ਹੈ ਏਸੀ ਵਗੈਰਾ ਟੈਕਨੋਲੋਜੀ ਨੇ ਆ, ਏ ਸੀ ਲੱਗਿਆ ਇੱਕਦਮ ਕਾਲ। ਆਰਾਮ ਨਾਲ ਕੁਰਸੀ ਤੇ ਬੈਠਾ ਹੈ ਇਹ ਗੱਡੀ ਜਾ ਰਹੀ ਆਰਾਮ ਨਾਲ ਬਣਾ।
ਜ ਬਿਲਕੁਲ, ਬਿਲਕੁਲ ਤੁਆਡੀ ਗੱਲ ਤਾਂ ਬਿਲਕੁਲ ਸਹੀ ਏ।
ਲੇਕਿਨ ਇਹਦਾ ਮਿਸਯੂਜ ਕਈ ਕਰਦੇ ਨੇ, ਜਿਸ ਤਰ੍ਹਾਂ ਅੱਜ-ਕੱਲ ਦੇ ਨਵੇਂ, ਨਵੇਂ ਠੀਕ ਏ ਉਹ ਕੀ ਕਰਦੇ ਨੇ? ਉਹ ਗੱਡੀ ਚ ਚਲਾਉਦੇ ਨੇ ਤੇਜ਼, ਤੇਜ਼ ਚਲਾਦੇ ਨੇ ਉਹ ਵੱਡੇ ਮਤਲ ਨਾਲ ਦੂਜੇ ਨੂੰ ਵੀ ਲੈ ਮਰਦੇ ਨੇ।
ਬਹੁਤ ਜ਼ਿਆਦਾ ਹੁੰਦੇ ਐਕਸੀਡੈਂਟ। ਤੇ ਬਹੁਤ ਜ਼ਿਆਦਾ ਹੋ ਚੁੱਕੇ ਨੇ ਜ਼ਿਆਦਾ ਨਾ ਅੱਜ-ਕੱਲ੍ਹ ਦੇ ਮੁੰਡੇ ਹੀ ਕਰਦੇ ਨੇ।
ਨਵੀਂ, ਨਵੀਂ ਉਮਰਾਂ ਦੇ ਮੁੰਡੇ ਨਿਕਲਦੇ ਨਾ ਜਿਹੜੇ ਇਹਨਾਂ ਦੇ ਹੱਥੋਂ ਹੀ ਹੁੰਦੇ।
ਬਿਲਕੁਲ, ਬਿਲਕੁਲ, ਬਿਲਕੁਲ ਸਹੀ ਕਹਿ ਰਹੇ ਹੁਣ ਇਹੀ ਦੇਖੋ ਨਾ ਹੁਣ ਤੁਸੀਂ ਫੋਨ ਤੇ ਹੀ ਦੇਖੋ। ਕਿਨੇ ਤਰੀਕੇ ਦੀ ਐਪ ਚੱਲ ਪਈ ਐ
ਹਾਂਜੀ, ਹਾਂਜੀ।
ਜਿਵੇਂ ਹੁਣ ਦੇਖੋ ਫਰੈਂਡਸ ਐਪ ਹੈਗੀ ਏ। ਹੋਰ ਦੇਖੋ ਅੱਜ ਕੱਲ ਸ਼ਆਦੀ ਡੋਂਟ । ਚੱਲ ਪਿਆ ਏਆ।
ਹਾਂਜੀ ਦੇਖ ਲਓ ਪਹਿਲੇ ਵਿਚੋਲੇ ਲੱਭਦੇ ਸੀ। ਹੁਣ ਸਾਫ਼ ਵਿਚੋਲਾ ਫੋਨ ਚ ਆ ਗਿਆ।
ਹਾਂਜੀ ਬਿਲਕੁਲ ਸਹੀ ਕਹਿ ਰਹੇ ਓ। ਫਰੇਂਡਸ ਐਪ ਹੋ ਗਈ ਏ। ਹਾਂ ਉੱਥੇ ਤਾਂ ਫਿਰ ਵਿਚੋਲੇ ਦੀ ਵੀ ਲੋੜ ਨਈ। ਲਵ ਮੇਰੀਜ ਚੱਲਦੀ ਐ।
ਹਾਂਜੀ ਸਹੀ ਗੱਲ ਏ। ਨਹੀਂ ਵੈਸੇ ਇਹ ਗੱਲ ਤਾਂ ਇੱਕ ਨਵਾਂ ਮੈਰਿਜ ਬਿਊਰੋ ਚਲਿਆ । ਇੰਸਟਾਗਾ੍ਮ
ਬਿਲਕੁਲ ਸਹੀ ਕਹਿ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ, ਬਹੁਤ ਸਹੀ ਗੱਲ ਕੀਤੀ ਹੈ। ਹਾਂਜੀ
ਹੋ ਰਿਤੇ ਤੇ ਜ਼ਿਆਦਾ ਲੇਕਿਨਉਹ ਚੱਲਦੇ ਨਈ ਜ਼ਿਆਦਾ।
ਚਦ ਚਲਦੀ ਨੀ ਹੈ ਬਟ ਚੱਲਦੀ ਨਹੀ ਏ ਉਹ ਇੰਸਟਾਗ੍ਰਾਮ ਵਾਲੀ ਹਵਾ਼ ਨਾ। ਬਟ ਹਾਂ ਦੇਖੋ ਸਾਰੇ ਇੱਕ ਜਿਏ ਨਹੀਂ ਹੁੰਦੇ ਕੋਲ ਚੱਲ ਵੀ ਜਾਂਦੀਆਂ ਆ।
ਸ ਸਹੀ ਗੱਲ ਐ ਜੀ।
ਪਰ ਚਉਣ ਵਾਲੀ ਕੁਛਲਾਣ ਦੀ ਕੁਛ ਹੁੰਦੀ ਹੈ ਕਿ ਨਹੀਂ ਸਿਰਫ ਆਪਣਾ ਕੰਮ ਕਡਿਆ, ਤੇ ਚਲੋ ਤੂੰ ਕੌਣ ਤੇ ਮੈਂ ਕੌਣ?
ਹਾਂਜੀ, ਹਾਂਜੀ ਜ਼ਿਆਦਾ ਹੋ ਗਿਆ ਇਸੇ ਦੇਖੋ ਕਹਿੰਦੇ ਨਾ ਅ ਕਾਵਤ ਹੁੰਦੀ ਏ ਕਿ ਪਹਿਲੇ ਟਾਈਮ ਦੇ ਵਿੱਚ ਇਹ ਮਕਾਨ ਕੱਚੇ ਹੁੰਦੇ ਸੀ, ਰਿਸ਼ਤੇ ਪੱਕੇ ਹੁੰਦੇ ਸੀ।
ਜੀ, ਜੀ, ਜੀਗੇ ਬਿਲਕੁਲ। ਸਹੀ ਕਹਿ ਰਹੇ ਓ ਤੁਸੀਂ। ਇਹੀ ਹੁੰਦੇ ਆ।
ਹਾਂਜੀ ਹੁਣ ਤੁਸੀਂ ਇਹ ਫੋਨ ਦੀ ਅੱਜ-ਕੱਲ ਦੇਖੋ ਐ ਚੱਲ ਯੂ, ਪੀ, ਆਈ ਚੱਲੀ ਹੈ ਪੇ ਪੇਟੀਐਮ, ਐਮਾਜ਼ੋਨਪੇ, ਗੂਗਲ ਪੇ ਵਗੈਰਾ। ਦੇਖੋ ਇਹ ਟੈਕਨੋਲੋਜੀ ਦੇ ਨਾਲ ਕਿੰਨੀ ਸਹੂਲਤ ਹੋ ਗਈ ਏ।
ਤੇ ਹੋਰ ਵੀ ਪੜਣਾ ਥੋੜਾ ਆਉਂਦਾ ਵਾ। ਵਿੱਚ ਫਰੋਡ ਵੀ ਬਥੇਰਾ ਹੁੰਦਾ ਐ। ਫਿਰ ਲੋਕ ਕਹਿੰਦੇ ਨਾ ਇਹ ਲਿੰਕ ਦਬਾਓ ਤੁਹਾਡੇ ਆ ਪੇਮੈਂਟ ਆਈ ਐ। ਲਿੰਕ ਦਬਾਓ ਸ਼ੇਅਰ ਕਰੋ। ਓ ਟੀ ਪੀ ਦੱਸੋ?
ਹਾਂਜੀ ਬਹੁਤ ਹਾਂ ਉੱਥੇ ਹੋ ਗਿਆ ਨਾ ਫਿਰ ਉਸ ਚੀਜ਼ ਦਾ ਸਬ ਕਈ ਫਰੋਡ ਬੈਠੇ ਨੇ ਹੁਣ ਇਹ ਫਰੋਡ ਹੋ ਰਿਹਾ ਬੇਰੋਜ਼ਗਾਰੀ ਦੇ ਕਾਰਣ ਹੁਣ ਕਈ ਆਈ-ਟੀ ਇੰਜਨੀਅਰ ਨੇ। ਉਹ ਕੀ ਕਰਦੇ ਪਏ ਨੇ ਉਹਨਾਂ ਨੂੰ ਜੋਬਸ ਵਗੈਰਾ ਮਿਲ ਨੀ ਰਈ। ਉਹ ਵਿਚਾਰੇ ਕੀ ਕਰਨ ਅਗਲਿਆਂ ਨੇ ਇੰਨੀ ਲੱਖਾਂ, ਲੱਖਾਂ ਕਰੋੜ, ਕਰੋੜ ਰੁਪਏ ਫੀਸ ਹੁਣ ਇੱਕ ਇੱਕਿਊਟ ਲੱਖਾ, ਲੱਖਾ ਰੁਪਏ ਲੱਗਦੀ ਏ ਫੀਸ। ਉਹ ਵੀ ਬਚਾਰੇ ਕੀ ਕਰ ਕਦੇ ਨੀ ਕਿੱਧਰੋਂ ਖੁੋ ਕਿਧਰੋਂ ਪੈ ਪੂਰੇੇ ਉਹ ਫਿਰ ਇਹ ਹੈ ਕੀ ਕਰਦੇ ਨੇ ਫਿਰ।
ਹਾਂਜੀ, ਹਾਂਜੀ।
ਫੇਰ ਉਹ ਕਲਥਰਾਂ ਤ ਰਹਿੰਦੇ ਨੇ। ਤਾਂ ਸਾਡੀ ਸਰਕਾਰਾਂ ਵੀ ਨਾ ਰੁਜ਼ਗਾਰ ਦੇ ਨੀ ਪਾ ਰਿਹਾ, ਤੇ ਯੂਥ ਕੀ ਕਰੀ ਜਾਂਦੀ ਆ ਦੇਖੋ ਢਿੱਡ ਤੇ ਪਾਲਣਾ ਹੀ ਆ ਸਾਰਿਆਂ ਨੇ। ਉਹ ਕਹਿੰਦੇ ਵਈ ਜੇ ਕਮਾ ਕੇ ਨਹੀਂ ਖੇਲਣਾ ਅ ਖੂਹ ਕੇ ਲੇ ਜੋ।
ਹਾਂਜੀ ਉਹ ਤਾਂ ਹੈ ਹੀ ਹੈ ਅੱਜਕੱਲ ਇਹ ਵੀ ਚੀਜ਼ ਬੜੀ ਚੱਲ ਪਈ ਐ।
ਹਾਂਜੀ-ਹਾਂਜੀ ਬਹੁਤ ਜ਼ਿਆਦਾ, ਅੱਜਕੱਲ੍ਹ ਦੇਖ ਸਮੇ ਚ ਇਹ ਬੜੀ ਗੰਦਾ ਨਸ਼ਾ, ਹਰ ਗਲੀ ਦੇ ਵਿੱਚ, ਔਰ ਇੰਨੀ ਚੋਰੀਆਂ ਹੋ ਰਹੀਆਂ ਬਸ। ਕੀ
ਅੱਜਕੱਲ ਨਾ ਹਰ ਐਪ ਫੋਨ ਤੇ ਆ ਚੁੱਕ ਕੀ ਐ ਹਰ ਐਪ ਤੁਸੀਂ ਅੱਜਕੱਲ੍ਹ ਕੋਈ ਖਾਣ-ਪੀਣ ਦੀ ਚੀਜ਼ ਮੰਗਾਣੀ ਹੈ ਉਹ ਕਰ ਲਓ ਔਡਰ ਹਨਾ।
ਕੁਛ ਕੱਪੜੇ ਮੰਗਵਾਣੇ ਨੇ ਐਮਾਜ਼ੋਨ
ਫਰੋਡ ਵੀ ਹੈਗਾ ਜੇ ਮੇਰੇ ਨਾਲ ਦੋ ਵਾਰੀ ਫਰੋਡ ਹੋ ਚੁੱਕਿਆ ਮੈਂ ਨੀ ਮੰਗਵਾਉਂਦੀ ਹੁੰਦੀ ਕੁਛ ਵੀ।
ਮੇਰੇ ਨਾਲ ਕਿਵੇਂ ਹੋਇਆ ਦੇਖੋ ਆਪ ਗਲਤੀ ਆਪਣੀ ਸੀ। ਮੈਂ ਨਾ ਤੇ ਮੈਂ ਧਿਆਨ ਨੀ ਦਿੱਤਾ। ਕਿ ਉਹ ਬੁੱਕ ਖੁੱਲਿਆ ਹੋਇਆ ਹੈ।
ਅੱਛਾ
ਤੇ ਮੈਂ ਨਾ ਧਿਆਨ ਵਗੈਰਾ ਕਰਤੀ ਸਭ ਕੁੱਛ ਤੇ ਜਦੋਂ ਮੈਂ ਅੰਦਰ ਲੈ ਕੇ ਨਾ ਤੇ ਮੈਂ ਖੋਲ੍ਹਿਆ ਮੈਂ ਕਹਿ ਤੇ ਪਹਿਲੇ ਵੀ ਖੋਲ੍ਹਿਆ ਹੋਇਆ। ਤੇ ਅੰਦਰ ਦੇਖਿਆ ਬਰਡ ਡਿੱਬੀ ਦੀ ਹੈ ਜੋ ਚਾਰਜ ਕਰਦਾ ਲੇਕਿਨ ਉਹਨਾਂ ਦੇ ਵਰਡ ਸੀ ਜਿਹਨਾਂ ਸੁਣਦੇ ਨੇ ਉਹ ਹੈ ਈ ਨੀ। ਮੈਂ ਉਹਨੂੰ ਫੋਨ ਕਰ ਉਹ ਕਹਿੰਦਾ ਵੀ ਆਪ ਡਿਲੀਵਰੀ ਵਾਲੇ ਆ ਡਵ ਕਰ ਹ ਆਪ ਤਾਂ ਹੁਣ ਮੈਂ ਪੇਮੈਂਟ ਕਰਨੀ ਸੀ, ਤਾਂ ਉਹ ਵਾਪਸੀ ਚਲੇ ਜਾਣਾ ਸੀ ਐ ਜੀ ਤੇ ਹੁਣ ਮੈਂ ਉਹ ਹੋ ਗਿਆ ਮੇਰੇ ਨਾਲ। ਹੁਣ ਵੇਖ ਤਾਂ ਵਿੱਚ ਦੇਖੋ ਕੰਪਨੀ ਆਪੇ ਤਾਂ ਸਹੀ ਭੇਜਿਆ। ਲੇਕਨ ਬੀਚ ਕਿਸੀੇ ਬੰਦੇ ਨੇ ਫਰੋਡ ਕਰ ਛੱਡਿਆ।
ਹਾਂਜੀ ਉਹ ਤਾਂ ਹੈ ਹੀ ਹੈ, ਮੇਰੀ ਗੱਲ ਤਾਂ ਇਵੇਂ ਹੋਇਆ ਸੀ ਮੈਂ ਤਾਂ ਉਹਨਾਂ ਬੜੀ ਅੱਛੀ ਦੋ ਕੁੜਤੀਆਂ ਦੇਖੀਆਂ ਸੀ ਉਹ ਕੁਛ ਏਦਾਂ ਹੀ ਸੀ ਪੰਦਰਾਂ ਤੋਂ ਦੋ ਦਾ ਆ ਗਏ ਮੈਂ ਮੰਗਾ ਲਈ ਮੈਂ ਕਿਹਾ ਚਲ ਅੱਛੇ ਲੱਗਦੀ ਹੈ ਕਿਸੀ ਫੰਕਸ਼ਨ ਤੇ ਪੈ ਜਾਂਦੀ ਆ। ਉਹ ਦਿਖਾਈਆਂ ਬੜੀਆਂ ਅੱਛੀਆਂ ਪਰ ਰਿਟਰਨ ਨਹੀਂ ਸੀ। ਮੈਨੇ ਕਰਤੀ ਆ ਔਡਰ ਪੇਮੈਂਟ ਪਹਿਲਾਂ ਕਰਨੀ ਸੀ ਮੈਂ ਕਰਤੀ। ਜਦੋਂ ਭਾਈ ਘਰ ਕੁੁਰਤੀਆਂ ਲੈਕੇ ਆਏ ਨਾ ਪੂਰੀ ਪੈਕਿੰਗ ਸੀ ਮੈਂ ਉਹ ਆਈ ਉਤਰ ਖਲੀ ਨਾ ਮਤਲਬ ਸਾਡੇ ਘਰਾਂ ਦੇ ਪੋਚੇ ਨੀ ਹੁੰਦੇ ਉਸ ਤੋਂ ਵੀ ਬਹੁਤ ਜ਼ਿਆਦਾ ਗੰਦੀਆਂ ਕਲਰ ਦੀਆਂ ਕੁੁਰਤੀਆਂ ਆਈਆਂ, ਪਾਉਣ ਲਾਇਕ ਹੈ ਹੀ ਨਹੀਂ ਸੀ ਉਹ
ਹਾਂ,
ਸਿਕਨ ਦਾ ਓਪਸ਼ਨ ਨ ਸੀ ਮੰਮੀ ਕਹਿੰਦੀ ਕੀ ਕਰਨਾ ਮੈਂ ਦੱਸੋ, ਹੁਣ ਕਰਨਾ ਕੀ ਮੈਂ ਕਿਹਾ ਪਾਨ ਲਾਈਕ ਤੇ ਹੈ ਨੀ ਹੈ ਨਾ, ਕਿਸੇ ਨੂੰ ਦੇਣ ਲਾਇਕ ਹੈ ਮੈਂ ਜਿਹਨੂੰ ਵੀ ਦੰਗ ਕਗਾ ਕੀ ਦਿੱਤਾ ਹੈ ਪੋਚਾ, ਮੰਮੀ ਕਹਿੰਦੀ ਫਿਰ ਘਰ ਪੋਚਿਆ ਮਾਰੋ ਇਹਦੇ ਨਾਲ, ਅਗਰ ਅਸੀਂ ਘਰ ਪੋਚੇ ਮਾਰੇ ਅੱਜਕਲ੍ਹ ਨਾ ਮੋਟਾਪੇ ਵਗੈਰਾ ਵੀ ਬੜੀਆਂ ਆਪਾਂ ਚੱਲ ਪਿਆਂ ਐਂ, ਕਰੋ ਇਹ ਕਰੋ ਪ੍ਰੋਡਕਟ ਬੜੇ ਆ ਗਏ, ਹੈ ਬਹੁਤ ਫੇਕ ਪ੍ਰੋਡਕਟ ਵੀ ਹੈਗੇ ਆ ਉਹਦੇ ਵਿੱਚ
ਹਾਂ ਫੇਰ ਸਹੀ ਗੱਲ ਐ, ਸਹੀ ਗੱਲ ਐ ਇਹ ਵੈਸੇ ਕਈ ਜਾਣਕਾਰੀ ਐ। ਜਿਦਾ ਕੋਈ ਐਕਸਰਸਾਈਜ਼ ਕਰਦੇ ਨੇ ਐ ਵਾਲੀ ਐਕਸਰਸਾਈਜ਼ ਕਰੋ ਐ ਵਾਲੀ ਐਕਸਰਸਾਈਜ਼ ਕਰੋ। ਇਨੇ ਸੈੱਟ ਕਰਨ ਆ ਮਤਲਬ ਹਰ ਚੀਜ਼ ਦੇ ਐਪ ਆਗੀ।
ਹਾਂਜੀ,
ਹੂੰ ਹੁਣ ਕੁਕਿੰਗ ਵਾਲੀ ਐਪ ਵੀ ਐ। ਕੁਕਿੰਗ ਲੇਡੀਜ਼ ਨੇ ਕੁਕਿੰਗ ਵਗੈਰਾ ਕਰਨੀ ਹੋਏ। ਤੇ ਉਹ ਤੋਂ ਬਾਅਦ ਹਾਂ ਅੱਜ ਐਵਰੇ ਡਿਸ਼ ਬਣਾਣੀ ਹੈ। ਤੇ ਬਸ ਉਹ ਸਾਰੀ ਡਿਟੇਲ ਆ ਜਾਗੀ, ਇੰਨੇ ਚਮਚੇ ਐ ਨਮਕ ਇਹਨਾ ਸਾਰਾ ਚੌਵੀ ਪੰਜਾ
ਮੈਂ ਕਿ ਚਲ ਥੋੜੀ ਬਣਨ ਲੱਗ ਜੇ। ਮੈ ਮੋਟੀ ਆ ਮੈ ਨਾ ਕੀਟੋ ਓ ਮੰਗਾਦੀ ਆ ਪ੍ਰੋਡਕਟ ਮੰਗਾਨੀ ਆ ਮੋਟਾਪੇ ਦਾ ਮੈਂ ਮੰਗਾਇਆ ਮੈਨੂੰ ਦੋ ਤ ਈ ਜਿਆਦਾ ਪਿਆ ਉਹ ਪ੍ਰੋਡਕਟ ਕੀਟੋ। ਬਹੁਤ ਚੱਲ ਰਿਆ ਸੀ, ਉਸ ਟਾਈਮ ਤੇ ਹਾਂ ਬਿਲਕੁਲ ਮਤਲਬ ਹਰ ਮੇਰੇ ਕੋਲ ਨਾ ਰੀ ਤੋਂ ਉਹਦੀ ਆ ਰਹੀ ਸੀ, ਮੈਂ ਸ਼ਾਇਦ ਕੀਤਾ ਇੰਤਨਾ ਜਿਆਦਾ ਚੱਲ ਰਿਆ ਫੇਮਸ ਅੱਛਾ ਹੋਏ ਮੈ ਮੰਗਾ ਲਿਆ। ਉਹ ਦੋ ਬੋਕਸ ਨਿਕਲੇ, ਇੱਕ ਚ ਨਿਕਲਿਆ ਕੈਪਸੂਲ ਇੱਕ ਚ ਨਿਕਲੇ ਅ ਪੋਡਰ ਜਿਆ, ਤੇ ਜਿਵੇਂ ਮੇਰੇ ਕੋਲ ਉਹ ਆਏ ਨਾ, ਤੇ ਸ਼ਾਮੀ ਮੈਂ ਇੱਕ ਉਹਦਾ ਕੋਲ ਆਇਆ ਕਿ ਆਪਕੋ ਓਰ ਪ੍ਰੋਡਕਟ ਰਵੀਲ ਮੈਂ ਕਿਹਾ ਹਾਂ ਰਿਸੀਵ ਹੋ ਗਿਆ, ਮੈਨੇ ਪੇਮੈਂਟ ਵੀ ਕਰਦੀ ਬੋਲਦੀ ਅਬ ਆਪਕੋ ਨਾ ਏਕ ਓਰ ਪੋ੍ ਪ੍ਰੋਡਕਟ ਲੇਣਾ ਪੜੇਗਾ, ਸ਼ੇਖ ਮੈਂ ਤੂੰ ਪਹਿਲੇ ਮੈਨੂੰ ਕਿਹਾ ਸੀ ਇਹ ਲੈਣੇ ਹੁਣ ਤੂੰ ਕੇਰੀ ਸ਼ੇਕ ਵੀ ਲੈਣਾ ਮੈਂ ਤੇ ਨੀ ਮੰਗਾਦੀ, ਸ਼ੇਕ ਪਹਿਲੇ ਮੈਂ ਏ ਟਰਾਈ ਕਰਾਂ। ਚਲੋ ਗੋਲੀਆਂ ਠੀਕ ਸੀ, ਠੀਕ ਐ ਓਰ ਜੋ ਉਹਦਾ ਜਿਹੜਾ ਉਹ ਸੀ, ਨਾ ਪਾਣੀ ਚ ਗਰਮ ਪਾਣੀ ਚ ਪਾ ਕੇ ਘੋਲ ਕੇ ਪੀਣ ਆਲਾ ਪਾਊਡਰ ਇਕ ਇੰਨਾ ਗੰਦਾ ਸੀ, ਉਹ ਇੰਨਾ ਗੰਦਾ ਸੀ ਬੜਾ ਗੰਦਾ ਸੀ। ਉਹਨੁ ਸੁੰਗ ਕੇ ਉਲਟੀ ਆ ਰੀ ਸੀ ਨਾ ਪੀਨਾ ਕੀ ਸੀ।
ਅੱਛਾ-ਅੱਛਾ, ਨਈ ਕੀ ਪਤਾ ਹਲੇ ਡੇਟ ਵੇਖ ਲੀ ਸੀ ਓਦੀ ਐਕਸਪਾਇਰੀ।
ਐਕਸਪਾਇਰੀ ਡੇਟ ਠੀਕ ਸੀ ਓ, ਓਹ ਖ਼ੈਰ ਕੈਂਦੇ ਸੀ ਉਹਨਾਂ ਦਾ ਆਯੁਰਵੈਦਿਕ ਪੋਡਰ ਏ ਨਾ ਆਯੁਰਵੈਦਿਕ ਪੋਡਰ ਏ ਤੇ ਮੇਰਾ ਆਯੁਰਵੈਦਿਕ ਪੋਡਰ ਬਨ ਜਾਣਾ ਆ।
ਹਾਂ ਵਧੀਆ ਈ ਏ। ਖੰਡ ਪਾ ਕੇ ਪੀ ਲੈਂਦੇ ਥੋੜਾ-ਥੋੜਾ।
ਨਹੀਂ ਦਿੱਤਾ ਸੀ ਬੜੀ ਗੰਦੀ ਸਮੈਲ ਆ ਰਈ ਸੀ, ਬਹੁਤ ਜੈਦਾ ਗੰਦੀ ਸੁੰਗਨ ਤੇ ਉਲਟੀ ਆ ਰਈ ਸੀ ਇਨਸਾਨ ਨੂੰ।
ਹ।
ਮ ਮੰਮੀ ਦੀ, ਨਾ ਫਿਰ ਮੰਮੀ ਦੀ, ਮੰਮੀ ਦੀ ਨਿਗਾਹ ਬਚਾ ਕੇ ਹੋਲਾ, ਹੋਲਾ, ਹੋਲਾ ਥੋੜਾ ਫੜਦੀ ਰਈ ਇੱਕ ਚਮਚ ਰੋਜ-ਰੋਜ ਦੋ ਚਮਚ ਸੁੜਦੀ ਰਈ।
ਚਲੋ ਠੀਕ ਏ ਜੀ, ਹ ਹਾਂਜੀ-ਹਾਂਜੀ।
ਹਾਂਜੀ ਚਲੋ ਹਾਂਜੀ ਠੀਕ ਹੈ ਓਕੇ ਜੀ ਸਾਸੀ ਕਾਲ।